ਕਾਲ
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਐ?
ਸਭ ਵਧੀਆਂ।
ਹਮ
ਤੁਸੀਂ ਕੀ ਕਰ ਰੇ ਹਾਂ ਉੱਥੇ
ਹੂੰ ਕਿੰਨੇ ਵਜੇ ਉੱਠੇ ਸੋ ਕੇ?
ਮੈਂ ਹਾਂ ਹਜੇ ਈ ਉਠੀ ਆ ਸੱਤ ਤੇ ਈ ਕੁਛ
ਅੱਛਾ ਸੱਤ ਵਜੇ
ਹਾਂ ਸ਼ਾਯਦ।
ਇੰਨਾ ਲੇਟ ਸੌ ਕੇ ਉਡਦੇ ਓ
ਕਿੱਥੇ
ਹੂੰ ਕਿੰਨੇ ਵਜੇ ਸੋਏ ਸੀ ਰਾਤ ਨੂੰ?
ਰਾਤ ਨੂੰ ਸਾਡੀ ਲਾਈਟ ਵੋਲ ਸੀ ਨਾ ਤੂਫਾਨ ਦੇ ਕਾਰਨ।
ਅੱਛਾ।
ਆਂਧੀ ਚੱਲੀ ਸੀ ਤੇ ਗਿਆਰਾਂ ਵਜੇ ਸੋ ਗਈ ਸੀ ਮੈਂ ਗਿਆਰਾਂ- ਬਾਰਾਂ ਵਜੇ।
ਅੱਛਾ-ਅੱਛਾ, ਹੂੰ-ਹੂੰ। ਚਲੋ ਤੇ ਰਾਤ ਨੂੰ ਫਿਰ ਕਿੰਨੇ ਵਜੇ ਆਈ ਸੀ ਪਤਾ ਨੀ ਲੱਗਿਆ ਲਾਈਟ
ਨਈ।
ਹੂੰ ਹੋਰ ਕੱਲ ਸਕੂਲ ਗਏ ਸੀ?
ਹਾਂ ਗਈ ਸੀ ਨਾ ਬੋਹਤ ਮਜ਼ਾ ਆਇਆ ਸੀ ਕੱਲ
ਅੱਛਾ ਕੀ ਹੋਯਾ?
ਉਸ ਦਿਨ ਇਥੋਂ ਹੀ ਸਾਡਾ ਗੇਮ ਪੀਰੀਅਡ ਸੀ ਓਦੇ ਬਾਦ ਨਾ ਮੈਂ ਓ ਤੋਂ ਬਾਦ ਨਾ ਮੈਥ ਚ ਇੰਨਾ ਮਜ਼ਾ ਆਇਆ ਸਾਰੇ ਨੂੰ ਮੇਰੇ ਲਈ ਕਲੈਪਿੰਗ ਕਰ ਰੇ ਸੀ ਬਹੁਤ ਮਜ਼ਾ ਆ ਰੇਆ ਸੀ।
ਅੱਛਾ ਗੇਮ ਪੀਰੀਅਡ ਸੀ ਕੱਲ
ਹਾਂ।
ਕੇੜਾ ਗੇਮ ਖਿਲਾਯਾ ਫੇਰ
ਵੋਲੀਬੋਲ
ਅੱਛਾ ਵੋਲੀਬੋਲ ਖੇਡ ਕੇ ਆਯਾ।
ਹਾਂ ਬੋਹਤ ਮਜ਼ਾ ਆਯਾ।
ਤੇ ਸ਼ਨੀਵਾਰ ਨੂੰ ਪੜ੍ਹਾਈ ਨਈ ਹੁੰਦੀ ਸਕੂਲ ਚ
ਹੁੰਦੀ ਆ।
ਅੱਛਾ ਤੇ ਗੇਮ ਪੀਰੀਅਡ ਵੀ ਰੈੰਦਾ ਇ
ਹਾਂ-ਹਾਂ।
ਹੂੰ ਤੇ ਕਿੰਨੇ ਵਜੇ ਜਾਂਦੇ ਸਕੂਲ ਸਵੇਰੇ? ਅੱਛਾ ਕੰਪਿਊਟਰ ਕੰਪਿਊਟਰ ਪ੍ਰੈਕ ਪ੍ਰੈਕਟੀਕਲ ਵੀ ਹੋਇਆ ਸੀ ਕੱਲ੍ਹ
ਹਾਂ ਹੋਯਾ ਸੀ।
ਅੱਛਾ ਤੇ ਪ੍ਰੈਕਟੀਕਲ ਚ ਮਤਲਬ ਕੰਪਿਊਟਰ ਚ ਬੈਠਾ ਕੇ ਕਰਾਂਦੇ ਨੇ ਕੰਮ
ਹਾਂ-ਹਾਂ।
ਅੱਛਾ ਤੇ ਕੀ ਬਣਾ਼ਯਾ ਫੇਿਰ ਕੰਪਿਊਟਰ ਚ ਕੱਲ ਬੈਠ ਕੇ
ਸਕ੍ਰੈਚ ਨੂੰ ਚਲਾਣਾ ਮਤਲਬ ਸਕੈਚ ਚਲਾ ਰਹੇ ਸੀ ਸਕੈਚ ਪਲੇਟ
ਅੱਛਾ ਓ ਕਿਸ ਤਰ੍ਹਾਂ ਹੁੰਦਾ ਕੋਡਿੰਗ ਵਾਲਾ ਹੁੰਦਾ ਕੀ ਓ
ਹਾਂ ਕੋਡੀੰਗ ਵਾਲਾ।
ਅੱਛਾ ਤੇ ਮਤਲਬ ਕਾਰਟੂਨ ਬਣਾ ਕੇ ਕੋਡਿੰਗ ਵਾਲਾ ਕੰਮ ਕਰਦੇ ਨੇ
ਹਾਂ।
ਹੂੰ-ਹੂੰ-ਹੂੰ ਤੇ ਆਉਂਦਾ ਤਾਨੂੰ ਪੂਰਾ
ਹਾਂ ਆਂਦਾ ਤੇ ਐ।
ਅੱਛਾ ਤੇ ਫਿਰ ਕਿੰਨੇ ਵਜੇ ਗਏ ਸੀ ਸਕੂਲ ਕਿੰਨੇ ਵਜੇ ਜਾਂਦੇ ਰੋਜ਼ ਸਕੂਲ?
ਨਾ ਹਾਂ ਰੋਜ਼ ਤੇ ਉਧਰਾ ਇਕ ਕੱਪ ਚਾਹ ਚ ਜਾਂਦੀ ਆ।
ਅੱਛਾ ਸੱਤ ਪੰਜਾਹ ਤੇ ਸਕੂਲ ਲੱਗਦਾ ਤੁਹਾਡਾ।
ਹਾਂ ਸਕੂਲ ਲੱਗਦਾ ਸੱਤ ਪੰਜਾਹ ਤੇ ਨਿਕਲ ਜਾਂਦਾ ਹੈ ਥੋੜਾ ਪਹਿਲੇ ਆ।
ਅੱਛਾ-ਅੱਛਾ, ਉੱਠਦੇ ਕਿੰਨੇ ਵਜੇ ਸਵੇਰੇ?
ਸਵੇਰੇ ਤੇ ਮੈਂ ਛੇ ਵਜੇ ਉਠ ਜਾਨੀਆਂ।
ਅੱਛਾ ਛੇ ਵਜੇ ਉਠ ਜਾਂਦੇ ਹੋ ਸਵੇਰੇ।
ਹੂੰ
ਹੂੰ ਤੇ ਫੇਰ ਕੀ ਕਰਦੇ ਛੇ ਵਜੇ ਉੱਠ ਕੇ।
ਕੁਛ ਨੀ ਇਸਰ੍ਹਾਂ ਹੀ ਬਸ ਪਹਿਲਾਂ ਬਰੱਸ਼ ਕਰਨ ਜਾਂਦੀ ਆ ਫੇਰ ਰੋਟੀ ਖਾਂਦੀ ਆ ਪਾਣੀ ਪੀਂਦੀ ਆ ਉਹਦੇ ਬਾਦ ਫੇਰ ਮੈਂ ਹੱਥ ਮੂੰਹ ਧੋ ਕੇ ਫੇਸ ਵੇਸ ਸਾਫ਼ ਕਰਕੇ ਨਾ ਬੈਗ ਮਤਲਬ ਬੈਗ ਚੈੱਕ ਕਰ ਲੈਂਦੀ ਆ। ਫਿਰ ਮੈਂ ਕੱਪੜੇ ਪਾਉਣ ਲੱਗ ਜਾਂਦੀ ਆ ਉਥੇ ਹੀ ਮੈਨੂੰ ਪੰਦਰਾ ਮਿੰਟ ਲੱਗ ਜਾਂਦੇ ਹੈ ਕੱਪੜੇ ਪਾਉੱਣ ਚ ਹੀ।
ਅੱਛਾ, ਸਕੂਲ ਡ੍ਰੇਸ
ਉਹ ਹਾਂ ਉਹਦੇ ਬਾਦ ਫੇਰ ਸਕੂਲ ਡੈ਼੍ਸ ਪਾ ਲਈ ਥੋੜੇ ਦੇਰ ਤਈ ਦੁ ਕਨਾ ਤੋਂ ਕੁਛ-ਕੁਛ ਲੈ ਕੇ ਖਾਂਦੇ ਰਹਿਣਾ। ਉਹਦੇ ਬਾਦ ਇੱਧਰ ਉਧਰ ਘੁੰਮਦੇ ਰਹਿਣਾ ਫੇਰ ਮੈਂ ਸਕੂਲ ਤਿਆਰ ਹੋ ਕੇ ਚਲੇ ਜਾਣਾ।
ਅੱਛਾ ਤੇ ਕੋਣ ਵੈਣ ਆਂਦੀ ਲੈਣ ਕਿ ਡੈਡੀ ਜਾਂਦੇ ਨੇ ਛੱਡਣ।
ਡੈਡੀ ਜਾਂਦੇ ਆ।
ਪਾਪਾ ਜਾਂਦੇ ਨੇ ਹਮ ਤੇ ਫੇਰ ਲੈਣ ਵੀ ਪਾਪਾ ਜਾਂਣਦੇ ਹੋਣਗੇ।
ਹਾਂ ਪਾ ਕੋਈ ਵੀ ਆ ਸਕਦਾ ਹੈ ਜਆਇੰਟ ਫੈਮਲੀ ਹੈ ਨਾ ਸਾਡੀ ਇੱਥੇ।
ਹੂੰ ਕਿਸ ਤਰ੍ਹਾਂ
ਹੂਓਂ ਦੇਖੋ ਪਾਪਾ ਚਾ ਚੂ ਭਾਈ
ਹੂੰ
ਬੂਆ, ਚਾਚੀ, ਕੋਈ ਵੀ ਆ ਸਕਦਾ ਲੈਣ।
ਅੱਛਾ ਜਿਸ ਤਰ੍ਹਾਂ ਪਾਪਾ ਬਿਜੀ ਜਿਸ ਤਰ੍ਹਾਂ ਪਾਪਾ ਬਿਜੀ ਰਹਿੰਦੇ ਨੇ ਤੇ ਮਤਲਬ ਕੋਈ ਵੀ ਆ ਜਾਂਦਾ ਫੇਰ।
ਹਾਂ
ਤੇ ਸਕੂਲ ਵਾਲੇ ਦੇ ਦਿੰਦੇ ਨੇ ਇਸ ਤਰ੍ਹਾਂ ਕਿਸੇ ਨੂੰ ਵੀ।
ਨਹੀਂ ਉਹ ਰਹਿੰਦਾ ਹੈ ਨਾ ਕਾਰਡ।
ਅੱਛਾ ਆਈ ਡੀ ਕਾਰਡ ਬਣਿਆ ਤੁਹਾਡਾ ਅੱਛਾ ਗੇਟ ਪਾਸ ਬਣਿਆ। ਅੱਛਾ ਤੇ ਉਸ ਚ ਫੋਟੋ ਲੱਗਦੀਆਂ ਨੇ?
ਹਾਂ ਲੱਗਦੀਆ
ਅੱਛਾ ਕਿਹਦੀ-ਕਿਹਦੀ ਫੋਟੋ ਲਗਾਈ।
ਡੈਡੀ ਦੀ ਲੱਗੀ ਆ, ਚਾਚੂ ਦੀ ਲੱਗੀ ਆ ਤੇ ਭਾਈ ਦੀ ਲੱਗੀ।
ਅੱਛਾ-ਅੱਛਾ ਤੇ ਮਤਲਬ ਇਹ ਤਿੰਨਾਂ ਚ ਕੋਈ ਵੀ ਆ ਸਕਦਾ ਸਕੂਲ ਲੈਣ।
ਹਾਂ
ਤੇ ਇਹ-ਇਹ ਸਿਸਟਮ ਚੰਗਾ ਕਿ ਆਈ ਡੀ ਬਣਾ ਕੇ ਦੇ ਤੀ ਤੁਹਾਨੂੰ। ਤੇ ਕਨਫਿਊਜਨ ਨਹੀਂ ਰਹਿੰਦਾ ਨਾ ਕੋਈ ਵੀ ਆ ਰਿਹਾ ਨਹੀਂ ਤਾਂ ਫੇਰ ਇੰਨੀ ਬ ਇੰਨੀ ਭੀੜ ਭਾੜ ਚ ਉਹਨਾਂ ਨੂੰ ਵੀ ਪਤਾ ਨੀ ਲੱਗਦਾ, ਕੌਣ ਆ ਰਿਹਾ ਕੌਣ ਲੈ ਕੇ ਜਾ ਰਿਹਾ ਬੱਚੇ ਨੂੰ।
ਨਹੀਂ ਪਹਿਲਾਂ ਫੇਰ ਵੀ ਪੁੱਛ ਲੈਂਦਾ ਸੀ ਉਹ ਪੇਰੈਂਟਸ। ਇਸ ਤਰਾਂ ਕਰਕੇ ਪੁੱਛਦੇ ਆ ਉਹਨਾਂ।
ਅੱਛਾ, ਪੁੱਛ ਕੇ ਪੁੱਛ ਕੇ ਫੇਰ ਕਰ ਦੇਨੇਆਂ।
ਹਾਂ।
ਹਮ, ਹੋ ਗਿਆ ਉਹਣੇੇ ਨਾਸ਼ਤਾ ਕਰ ਲਿਆ।
ਹਾਂ।
ਉਹਨੇ ਨਾਸ਼ਤਾ ਕਰ ਲਿਆ।
ਮੈਂ, ਹਜੇ ਕਿੱਥੇ ਹਜੇ ਤੇ ਬਸ ਦੁਧ ਈ ਪੀਤਾ ਸੀ।
ਅੱਛਾ, ਅੱਛਾ ਦੁੱਧ ਹੀ ਪੀਤਾ ਉਹਨੇ ਖਾਲੀ ਨਾਸ਼ਤਾ-ਨਾਸ਼ਤਾ ਕਿੰਨੇ ਵਜੇ ਕਰੋਗੇ ਫਿਰ?
ਥੋੜੀ ਦੇਰ 'ਚ ਕਰ ਰਹੀ ਹਾ, ਮੰਮੀ ਨਾ ਕੇ ਆਈ ਆ ਹਜੇ।
ਹਮ, ਬਰਸ਼-ਵਰਸ਼ ਕਰਲਿਆ ਨਾਹ ਲਿਆ?
ਹਮ
ਬਰੱਸ਼ ਕਰ ਲਿਆ? ਉਹ ਨਾ ਨਾਹ ਲਿਆ?
ਨਹੀਂ-ਨਹੀਂ, ਹਜੇ ਕਿੱਥੇ ਹਜੇ ਥੋੜਾ ਜਿਆ ਹੋਇਆ ਪਹਿਲਾਂ
ਅੱਛਾ, ਤੇ ਫਿਰ ਨਾਸ਼ਤਾ ਨੌਂ ਸਾਢੇ ਨੌਂ ਵਜੇ ਕਰੋਗੇ ਫਿਰ?
ਹਮ
ਹਮ ਕੱਲ ਤਾਂ ਮੈਂ ਵੀ ਕੱਲ੍ਹ ਤਾਂ ਮੈਂ ਵੀ ਗਿਆ ਸੀ। ਆਪਣੇ ਦੋਸਤ ਦੇ ਹੋਟਲ ਦਾ ਉਦਘਾਟਨ ਸੀ।
ਅੱਛਾ-ਅੱਛਾ।
ਉਦਘਾਟਨ 'ਚ ਗਿਆ ਸੀ ਤੇ ਫਿਰ ਉਹ ਉੱਥੇ ਮੈਨੂੰ ਰਾਤ ਦੇ ਪਾਰਟੀ ਸੀ। ਉੱਥੇ-
ਹਾਂ
ਤੇ ਪਾਰਟੀ ਚ ਬਹੁਤ ਸਾਰੇ ਲੋਕ ਆਏ ਸੀ। ਤੇ ਫਿਰ ਹਮ, ਫੇਰ ਉਹਨਾਂ ਦੇ ਨਾਲ ਫੇਰ ਖੜੇ ਖੜੇ ਖੜੇ ਖੜੇ ਪਤਾ ਹੀ ਨਹੀਂ ਲੱਗੇ ਕਿ ਬਾਰਾਂ ਇ ਵਜੇ ਸਾਢੇ ਬਾਰਾਂ ਵਜ ਗਏ ਮੈਨੂੰ ਉੱਥੇ ਹੀ ਪਾਰਟੀ ' ਚ
ਅਰੇ ਬਾਪ ਰੇ।
ਤੇ ਫੈਰ ਮੈਂ ਪਾਰਟੀ ਚ ਸੀ, ਫਿਰ ਥੋੜ੍ਹਾ ਬਹੁਤ ਖਾਇਆ ਜ਼ਿਆਦਾ ਤੇ ਖਾਧਾ ਨੀ ਮੈਂ ਕੀ ਇਹ ਮੇਰੇ ਗਲੇ ਚ ਦਰਦ ਸੀ। ਤੇ ਉਹ ਖੱਟਾ ਖੱਟਾ ਵੀ ਸੀ ਤੇ ਮਿਰਚ ਵਾਲਾ ਵੀ ਸੀ ਤੇ ਇਸ ਕਰਕੇ ਮੈਂ ਖਾਇਆ ਨਹੀਂ ਖਾਧਾ ਨੀ ਤੇ ਫੇਰ ਮੈਂ ਖਾ ਫਿਰ ਮੈਂ ਕਿਹਾ ਕਿ ਰੋਟੀ ਘਰ ਜਾ ਕੇ ਖਾਊਂਗਾ ਤੇ ਫਿਰ ਮੈਨੂੰ ਨਾ ਹਾਂ ਤੇ ਫੇਰ ਉੱਥੇ ਮੇਰੇ ਦੋਸਤ ਫਰੈਂਡ ਵੀ ਮਿਲ ਗਏ। ਤੇ ਫਰੈਂਡ ਨਾਲ ਨਾ ਫੇਰ ਗੱਲਾਂ ਕਰਦੇ ਕਰਦੇ ਫਿਰ ਸਾਢੇ ਬਾਰਾਂ ਵਜੇ ਗਏ। ਤੇ ਸਾਡੇ ਬਾਰਾਂ ਵਜੇ ਸਾਡੇ ਬਾਰਾਂ ਵਜੇ ਫਿਰ ਉੱਥੋਂ ਨਿਕਲਿਆ ਮੈਂ।
ਮੈਂ ਤੁਹਾਨੂੰ ਇੱਕ ਸਟੋਰੀ ਸੁਣਾਵਾਂ?
ਹਮ ਦੱਸੋ?
ਇੱਕ ਸੀ ਕਛੂਆ ਤੇ ਇੱਕ ਸੀ ਖਰਗੋਸ਼।
ਹਾਂ-ਹਾਂ।
ਦੋ ਇੱਕ ਦਿਨ ਇੱਕ ਦਿਨ ਨਾ ਦੋ ਬੱਚੇ ਸੀ।
ਹੂੰ-ਹੂੰ
ਓ ਦੋਵੇ ਜੋ ਹੈ ਉਹ ਜੋਵੇ ਜੋ ਸੀ ਨਾ ਓ ਕਛੂਆ ਤੇ ਅ ਖਰਗੋਸ਼ ਦੀ ਰੇਸ ਕਰਵਾ ਰਏ ਸੀ।
ਅੱਛਾ
ਤੇ ਓ ਕਛੁ ਖਰਗੋਸ਼ ਤੇ ਤੇਜ ਭੱਜਦਾ ਏ।
ਹੂੰ-ਹੂੰ-ਹੂੰ
ਕੱਛੂਆ ਧੀਰੇ ਤੇ ਓ ਕਿਸ ਤਰ੍ਹਾਂ ਕਰ ਸਕਦਾ ਸੀ ਕੱਛੂਆ ਜਿੱਤ ਕਿਸ ਤਰ੍ਹਾਂ ਸਕਦਾ ਸੀ।
ਹੂੰ-ਹੂੰ-ਹੂੰ-ਹੂੰ
ਤੇ ਓ ਕਛੂਏ ਨੇ ਕੀ ਕੀਤਾ ਨਾ। ਮਤਲਬ ਪੈਲਾਂ ਓ ਧੀਰੇ-ਧੀਰੇ ਜਾ ਰਿਆ ਸੀ ਜੋ ਖਰਗੋਸ਼ ਸੀ ਉਹਨੂੰ ਚਿੜਾਂਦਾ ਰੈਂਦਾ ਸੀ। ਕਿੰਨਾ ਧੀਰੇ ਚੱਲਦਾ ਐ ਕਿੰਨਾ ਓ ਆ ਇੱਕਦਮ ਧੀਰੇ-ਧੀਰੇ
ਤੇ ਓ ਜੋ ਅ ਕਛੁ ਖਰਗੋਸ਼ ਸੀ ਨਾ
ਓ ਮਤਲਬ ਜ ਜਾਣਦਾ ਸੀ ਕਿ ਮੈਂ ਤਾਂ ਤੇਜ਼ ਭੱਜਾਂਗਾ। ਉਹਦਾ ਕੋਈ ਫਾਇਦਾ ਹੀ ਨਈ ਆ ਤੇ ਮੈਂ ਦੋ ਮਿੰਟ ਆ ਪੇ ਥੱਲੇ ਸੋ ਜਾਂਦਾ ਐ ਫਿਰ ਉਹ ਆਏਗਾ ਤੇ ਮੈਂ ਉੱਠ ਕੇ ਅੱਗੇ ਭੱਜ ਜਾਵਾਂਗਾ। ਤੇ ਕੀ ਹੋਇਆ ਨਾ ਕਛੁਆ ਧੀਰੇ-ਧੀਰੇ ਨਾ ਚਲੇ ਗਿਆ ਬਾਰ
ਹੂੰ-ਹੂੰ
ਉਹਦੇ ਬਾਦ ਅ ਮਤਲਬ ਜਦੋਂ ਓ ਗਿਆ। ਉਹਨੇ ਫਿਨਿਸ਼ ਲਾਈਨ ਤੋਂ ਬ ਦੋ ਸਟੈਪ ਅੱਗੇ ਸੀ ਕਛੂਆ
ਅੱਛਾ
ਤੇ ਜੋ ਖਰਗੋਸ਼ ਸੀ ਨਾ ਓ ਤਜ ਸੋ ਕੇ ਉੱਠਿਆ।
ਹੂੰ-ਹੂੰ-ਹੂੰ
ਤੇ ਫਿਰ ਉਹਦੇ ਬਾਦ ਜਦੋਂ ਕਛੂਆ ਉਹਨੂੰ ਲਾਈਨ ਨੂੰ ਕਰੋਸ ਕਰ ਤੀ ਮਤਲਬ ਕਛੂਆ ਜਿੱਤ ਗਿਆ ਤੇ ਖਰਗੋਸ਼ ਅਫਸੋਸ ਮਨਾ ਰਿਆ ਸੀ ਕਿ ਹਾਏ ਮੈਂ ਸੋਣਾ ਨੀ ਚਾਹੀਦਾ ਈ ਮੈਨੂੰ ਕਿਉਂ ਸੋ ਗਿਆ ਮੈਂ ਇਸ ਕਹਾਣੀ ਤੋਂ ਆ ਸਿਖ ਸਿੱਖ ਮਿਲਦੀ ਆ ਕਿ ਸਾਨੂੰ ਆਪਣਾ ਕੰਮ ਕਰਨ 'ਚ ਕਦੀ ਆਲਸ ਨਹੀਂ ਕਰਨਾ ਚਾਈਦਾ ਆ।
ਹਾਂ ਆਪਣਾ ਕੰਮ ਟਾਈਮ 'ਚ ਪੂਰਾ ਕਰਨਾ ਚਾਹੀਦਾ।
ਹਾਂ।
ਇਸ ਕਰਕੇ ਤੁਹਾਨੂੰ ਹੋਮਵਰਕ-ਹੋਮਵਰਕ ਵੀ ਮਿਲੇ ਆ ਇਸ ਮਤਲਬ ਸਟੱਡੀ ਕਰਨ ਲਈ ਕੁਝ ਯਾਦ ਕਰਨ ਲਈ ਤੇ ਤੁਰੰਤ ਕਰਨਾ ਚਾਹੀਦਾ ਐ।
ਹਾਂ।
ਹੂੰ ਤੇ ਓ ਨਈ ਦੇਖਣਾ ਚਾਹੀਦਾ ਕਿ ਨਈ ਹੁਣ ਤੇ ਟਾਈਮ ਹੈਗਾ ਮੈਂ ਕਲ ਕਰਾਂਗੀ। ਕੀ ਪਰਸੋਂ ਕਰਾਂਗੀ ਇਸ ਤਰ੍ਹਾਂ ਨਈ ਕਰਨਾ ਚਾਹੀਦਾ। ਹੂੰ ਤੁਰੰਤ ਜੇੜਾ ਹੋਮਵਰਕ ਮਿਲਿਆ ਤੁਰੰਤ ਆਓ ਸਕੂਲ ਤੋਂ ਪੰਦਰਾਂ ਵੀਹ ਮਿੰਟ ਆਰਾਮ ਕਰੋ ਅੱਧਾ ਪੌਣ ਘੰਟਾ ਰੋਟੀ ਰੁਟੀ ਖਾਓ ਫਿਰ ਉਹਦੇ ਬਾਦ ਤੁਰੰਤ ਆਪਣਾ ਵਰਕ ਪੂਰਾ ਕਰ ਲਓ।
ਹੂੰ ਕਈ ਵਰਕ-ਵਰਕ ਜਿੱਦਾਂ ਹੋਮਵਰਕ- ਹੋਮਵਰਕ ਮਿਲਦਾ ਸਕੂਲ ਟਿਊਸ਼ਨ ਤੋਂ ਉਹ ਤੇ ਮੈਂ ਰਾਤ ਨੂੰ ਆ ਕੇ ਕਰਦੀ ਆ ਟਿਊਸ਼ਨ ਚ।
ਹਮ-ਹਮ, ਹਮ-ਹਮ ਤੇ ਕਰ ਲੈਂਦੇ ਓ ਤੁਰੰਤ?
ਟਿਊਸ਼ਨ ਤੋਂ ਆਉਂਦੀ ਆ ਫ਼ਿਰ ਥੋੜਾ ਖੇਡ ਕੇ ਆਉਂਦੀ ਆ, ਫੇਰ ਕਰਦੀ ਹਾਂ।
ਅੱਛਾ ਤੁਰੰਤ ਕਰ ਲੈਂਦੇ ਹੋ ਤੁਸੀ ਹਮ। ਹਮ ਚਲੋ ਵਧੀਆ। ਔਰ ਫਿਰ ਟਿਊਸ਼ਨ ਤੋਂ ਫ਼ੇਰ ਕਿੰਨੀ ਦੇਰ ਖਿਡਦੇ ਹੋ ਆ ਕੇ?
ਇੱਕ ਦੋ ਘੰਟੇ।
ਇੱਕ ਦੋ ਘੰਟੇ।
ਸਹੀ ਹੈ।
ਇੱਕ ਘੰਟਾ?
ਇੱਕ-ਦੋ ਘੰਟੇ, ਹੈਲੋੋ।
ਇੱਕ ਦੋ ਘੰਟੇ ਖੇਡਦੇ ਓ।
ਹਾਂ-ਹਾਂ। ਅੱਛਾ ਸੁਣਿਓ ਨਾ ਮੈਨੂੰ ਕੁਛ ਕੰਮ ਯਾਦ ਆ ਗਿਆ ਮੈਂ ਤੁਹਾਨੂੰ ਬਾਦ ਚ ਕਰਦੀ ਹਾ ਫੋਨ। ਠੀਕ ਆ, ਸਸ ਸ੍ਰੀ ਕਾਲ।